ਹੈਲੋ ਹਾਂਜੀ ਭਾਜੀ ਕੀ ਹਾਲ ਏ?
ਸਤਿ ਸ੍ਰੀ ਅਕਾਲ ਭਾਜੀ ਵਧੀਆ ਭਾਜੀ।
ਸਤਿ ਸ਼੍ਰੀ ਅਕਾਲ ਚਲ ਠੀਕ ਔ।
ਹਾਂਜੀ ਵਧੀਆ ਵਧੀਆ, ਤੁਸੀਂ ਸੁਣਾਓ।
ਇੱਕ ਦਮ ਵਧੀਆ।
ਹੋਰ ਕੀ ਕਰਦੇ ਪਏ ਓ?
ਮੈਂ ਭਾਜੀ ਪੜ੍ਹ ਰਿਆ ਸੀਗਾ।
ਪੜ੍ਹ ਰੇ ਓ? ਅੱਛਾ।
ਹੋਰ ਤੁਸੀਂ ਕੀ ਕਰ ਰਹੇ ਭਾਜੀ।
ਹੈਲੋ ਸਟਡੀ ਕਰ ਰੇ ਓ ਭਾਜੀ?
ਹਾਂਜੀ, ਤੁਸੀਂ ਕਰ ਰੇ ਓ ਭਾਜੀ।
ਬਸ ਹੁਣ ਤੇ ਸੋਣ ਦੀ ਤਿਆਰੀ
ਅੱਛਾ।
ਹਂ।
ਹੈਲੋ।
ਹੈਲੋ ਭਾਜੀ ਕੋਈ ਕੰਮ ਕਰ ਰੇਓ ਪਾਰਟ ਟਾਈਮ
ਹਾਂਜੀ ਭਾਜੀ ਕਰਦੇ ਆਂ ਪਾਰਟ ਟਾਈਮ ਕੰਮ
ਹੈਲੋ,
ਭਾਜੀ ਹੁਣ ਬੋਲੋ ਹੁਣ ਆਏਗੀ ਆਵਾਜ਼ ਹੁਣ ਆਏਗੀ ਵਾਜ਼।
ਬਰਾ ਕੋਈ ਪਾਰਟ ਟਾਈਮ ਕੰਮ ਕਰਦੇ ਓ?
ਹਾਂਜੀ, ਭਾਜੀ ਪਾਰਟ ਟਾਈਮ ਕਰ ਲੈਣੇ ਆ ਕਦੀ ਕਦੀ।
ਕਦੀ ਕਦੀ ਕੀ ਕੰਮ ਕਰਦੇ ਓ ਐਸਾ
ਬਸ ਐਈ ਐ ਔਨਲਾਈਨ ਈ ਕੋਈ ਕੰਮ।
ਹੂੰ, ਅੱਛਾ ਅੱਛਾ
ਹਾਂਜੀ।
ਹੋਰ ਅਸੀਂ ਤੇ ਭਾਜੀ ਫੈਕਟਰੀ ਵਿੱਚ ਦਿਹਾੜੀ ਲਾਂਨੇ ਆ।
ਅੱਛਾ।
ਹਾਂਜੀ ਹਾਂਜੀ।
ਫੈਕਟਰੀ ਚ ਕੰਮ ਕਰਦੇ ਓ ਤੁਸੀਂ।
ਹਾਂਜੀ ਫੈਕਟਰੀ ਚ
ਤੇ ਕੀ ਕੰਮ ਕਰਦੇ ਫੈਕਟਰੀ ਚ?
ਫੈਕਟਰੀ ਚ ਸਾਡਾ ਪੈਕਿੰਗ ਦਾ ਕੰਮ ਹੈਗਾ।
ਅੱਛਾ।
ਪੈਕਿੰਗ ਦਾ।
ਅੱਛਾ ਅੱਛਾ, ਪੈਕਿੰਗ ਕਰਦੇ ਓ ਫੈਕਟਰੀ ਚ।
ਹਾਂਜੀ ਹਾਂਜੀ।
ਤੇ ਕਿੰਨੀ ਦਿਹਾੜੀ ਬਣ ਜਾਂਦੀ ਐ ਦਿਨ ਦੀ।
ਸਾਡੇ ਇੱਥੇ ਓ ਬਣਦੀ ਐ ਨਾ ਫੈਕਟਰੀ ਚ ਬਰਤਨ ਬਣਦੇ ਨੇ।
ਅੱਛਾ।
ਹਾਂ, ਉਹ ਬਰਤਨ ਨੂੰ ਪੈਕਿੰਗ ਵਗੈਰਾ ਕਰਨੇ ਅਸੀਂ।
ਅੱਛਾ ਅੱਛਾ, ਸਈ ਐ ਮਤਲਬ ਕੰਮ ਜਾਂ ਹੈ ਥੋੜਾ ਬੇਕਾਰ।
ਠੀਕ ਏ ਦਿਹਾੜੀ ਵਾਲਾ ਬੰਦਾ ਕੀ ਕਰ ਲੇਗਾ ਤੁਹਾਨੂੰ ਪਤਾ ਈ ਏ। ਕਿੰਨਾਂ ਕਮਾ ਲੈਂਦਾ ਹੋਏਗਾ। ਜਿੰਨੀ ਦਿਹਾੜੀ ਹੈਗੀ ਓਨੇ ਦਾ ਓਨੇ ਦਾ ਉਸ ਤੋਂ ਜ਼ਿਆਦਾ ਤੇ ਖਰਚਾ ਹੋ ਜਾਂਦਾ।
ਸਹੀ ਗੱਲ ਅੱਜ ਦੇ ਟਾਈਮ ਚ ਖਰਚਾ ਬੜਾ ਹੋ ਜਾਂਦਾ ਭਾਜੀ।
ਹੂੰ, ਬਸ ਚੱਲਦੀ ਪਈ ਏ ਗੱਡੀ ਦਿਨ ਦਿਨ ਕਰਕੇ।
ਬਸ ਚੱਲਦੀ ਰੇ ਮਾਲਕ ਕਰੇ
ਹਾਂ ਚੱਲਦੀ ਰੇ ਹੋਰ ਸੁਣਾਓ?
ਬਸ ਭਾਜੀ ਚੱਲ ਈ ਰਿਆ ਸਾਡੀ ਵੀ ਗੱਡੀ
ਗੱਡੀ ਚੱਲਦੀ ਪਈ
ਤੇ ਭਾਜੀ ਤੁਹਾਡੀ ਫੈਕਟਰੀ ਚ ਬਣਦਾ ਕੀ ਏ?
ਫੈਕਟਰੀ ਚ ਫੈਕਟਰੀ ਚ ਤੇ ਬੜਾ ਕੁਛ ਬਣਦਾ ਤੁਸੀਂ ਕੀ ਬਣਵਾਣਾ
ਕੀ-ਕੀ ਮਤਲਬ ਫੇਰ ਵੀ ਕੁਛ ਹੈਲੋ
ਬਰਤਨ ਹੈਲੋ, ਹਾਂ ਬਰਤਨ ਬਨਦੇ ਨੇ ਸਟੀਲ ਦੇ ਸਟੀਲ ਦੇ, ਪਿੱਤਲ ਦੇ, ਤਾਂਬੇ ਦੇ, ਕਾਂਸੀ ਦੇ ਹੋਰ ਐਲਮੀਨੀਅਮ
ਅੱਛਾ-ਅੱਛਾ
ਹੂੰ, ਐਲਮੀਨੀਅਮ ਦੇ ਕੂਕਰ
ਹਰੇ ਹਰੇ ਬਣਦੇ ਉਹ
ਹਾਂ ਕੁੱਕਰ ਬਣਦੇ ਨੇ, ਐਲਮੂਨੀਅਮ ਦੇ
ਅੱਛਾ
ਪ੍ਰੈਸ਼ਰ ਕੁੱਕਰ ਵਿੱਚ ਤੁਸੀਂ ਘਰ ਸਬਜ਼ੀ ਦਾਲ ਸਬਜ਼ੀ ਬਣਾਉਂਦੇ ਹੋਵੋਗੇ
ਹਾਂ ਹਾਂ ਸਮਝ ਗਿਆ ਉਹ ਤੇ ਮੈਂ
ਨਹੀਂ ਨ ਉਹ ਨਾ ਕੂਕਰ ਬਨਦਾ ਫੈਕਟਰੀ ਚ
ਅੱਛਾ ਤੇ ਤੁਸੀਂ ਉਹ ਸਾਰਿਆਂ ਦੀ ਪੈਕਿੰਗ ਕਰਦੇ ਹੋ, ਹੈਂ
ਹਾਂਜੀ, ਉਹ ਜਦੋਂ ਕੁੱਕਰ ਬਿਲਕੁਲ ਰੇਡੀ ਹੋ ਜਾਂਦਾ ਨਾ ਫਰੈਸ਼ ਪੀਸ ਜਦੋਂ ਆਉਂਦਾ, ਫੇਰ ਉਹਨੂੰ ਅਸੀਂ ਪੈਕਿੰਗ ਕਰਨੇ ਹਾਂ ਚੰਗੀ ਤਰ੍ਹਾਂ ਉਹਦੇ ਸਟੀਕਰ ਵਗੈਰਾ ਲਗਾ ਕੇ ਪੋਲੋਥੀਨ ਚੜਾ ਕੇ, ਉਹਨੂੰ ਵਧੀਆ ਤਰ੍ਹਾਂ ਟਿਚ ਪਿਚ ਬਣਾ ਕੇ ਸੋਹਨਾ ਬਾਬੂ ਹਾਂ ਫਿਰ ਉਹਨੂੰ ਵੀ ਨਾਵੇਂ ਉਥੇ ਬੋਕਸ ਹੁੰਦਾ ਗੱਤੇ ਦਾ ਗਤੇ ਵਿਚ ਪਾ ਕੇ ਬਿਲਕੁਲ ਮਤਲਬ ਰੇਡੀ ਕਰਕੇ ਫਰੈਸ਼ ਪੀਸ ਫਿਰ ਇਹ ਕੰਮ ਕਰਨਾ ਹਾਂ ਬੰਦਾ ਵਧੀਆ ਹੋ, ਬਥੇਰਾ ਮਾਲ ਹੁੰਦਾ ਉਹਦੀ ਵੀ ਤਾਂ ਕੀ ਪੇਂਕਿੰਗ ਆ।
ਅੱਛਾ
ਹਮ
ਇਹ ਭਾਜੀ ਥੋੜ੍ਹੀ ਤੂਹਾਨੂੰ ਅਵਾਜ ਆਏਗੀ ਫਰਾਟਾ ਚਲਾਇਆ ਦਾ ਮੈਂ
ਹ ਕੋਈ ਗੱਲ ਨੀ, ਜੋ ਮਰਜੀ ਜੋ ਮਰਜੀ ਚਲਾਉ ਥੋੜ੍ਹਾ ਦੂਰ ਬਹਿ ਜਾਣਾ
ਜੀ
ਥੋੜਾ ਦੂਰ ਬਹਿ ਜਾਣਾ
ਹਾਂ ਦੂਰ ਆਂ ਭਾਜੀ ਦੂਰ ਆਂ ਉਹਦੇ ਤੋਂ
ਹੋਰ ਸੁਣਾਓ ਕੀ ਕਰਦੇ ਹੋ ਤੁਸੀਂ ਤੁਸੀਂ ਕਿਹੜਾ ਕੰਮ ਕਰਦੇ ਹੋ ਪਾਰਟ ਟਾਈਮ
ਮੈਂ ਭਾਜੀ ਡਿਲਵਰੀ ਕਰਦਾ
ਹਾਂਜੀ ਡਿਲਵਰੀ
ਹਾਂਜੀ ਡਿਲਵਰੀ ਬੋਏ ਆ ਜਿਵੇਂ ਉਹ ਹੁੰਦੇ ਆ ਪੀਜ਼ਾ ਪੂਜਾ ਡਿਲੀਵਰੀ ਕਰਦਾ ਜਿਹੜੇ ਡਿਲੀਵਰੀ ਬੋਏ ਹਾਂ, ਐ ਭਾਜੀ ਹੰਗਰੀ ਚ ਲਿਖਿਆ ਦਾ ਮੈ ਹਾਂਜੀ ਉਧਰ ਦਾ ਡਿਲੀਵਰੀ ਬੋਏ ਹੈਗਾ ਡਿਲੀਵਰੀ ਡਿਲੀਵਰੀ
ਡਿਲੀਵਰੀ ਕਰਦੇ ਸ਼ਾਮੀ ਸਕੂਲ ਤੋਂ ਬਾਅਦ
ਹਾਂਜੀ ਰਾਤੀ ਅੱਠ ਹਾਂ ਅੱਠ ਦਸ ਗਿਆਰਾਂ- ਗਿਆਰਾਂ ਵਜੇ ਤੱਕ ਕਰ ਲੈਂਦਾ
ਅੱਛਾ ਅੱਛਾ ਅੱਛਾ ਹਾਂ ਠੀਕ ਹੈ ਚਲੋ ਕੋਈ ਨੀ। ਤੇ ਤੁਸੀਂ ਮਿਹਨਤ ਕਰਦੇ ਰਹੇ ਹੋ ਵਧੀਆ ਗੱਲ ਹੈ।
ਹੋਰ ਭਾਜੀ ਸਹੀ ਗੱਲ ਹੈ ਬਸ। ਬਿਨਾਂ ਮਿਹਨਤ ਦੇ ਗੁਜ਼ਾਰਾ ਨਹੀਂ ਹੈ ਭਾਜੀ ਅੱਜ ਦੇ ਟਾਈਮ 'ਚ।
ਸਹੀ ਗੱਲ ਆਂ। ਚਲੋ ਵਧੀਆ ਮਿਹਨਤ ਕਰਨ ਨਾਲੇ ਬੱਚੇ ਬੰਦੇ ਕਾਮਯਾਬ ਹੁੰਦੇ ਨੇ।
ਸਹੀ ਗੱਲ ਹੈ।
ਹੋਰ ਸੁਣਾਓ।
ਬਸ ਭਾਜੀ ਚੱਲ ਰਿਹਾ ਭਾਜੀ ਤੁਹਾਡੇ ਘਰ ਦੇ ਘਰ 'ਚ ਕੌਣ ਕੌਣ ਏ।
ਘਰ ਤੇ ਮੰਮੀ ਤੇ ਸੁ ਹਾਂ, ਹੂੰ। ਹਾਂਜੀ ਮੰਮੀ ਕੰਮ ਕਰਦੇ ਨੇ ਨਾ ਘਰਦੇ।
ਅੱਛਾ ਕਾਦਾ।
ਸਾਡੀ ਦੁਕਾਨ ਹੈਗੀ ਨਾ ਜੀ ਵੱਡੀ, ਮੰਮੀ ਉਹ ਦੁਕਾਨ ਚਲਾਉਂਦੇ ਨੇ।
ਸਲਾਈ ਸਿੱਖਾਈਦੀ।
ਟੇਲਰ ਪੱਟੀ ਨਹੀਂ ਆਉਂਦੀ।
ਅੱਛਾ ਅੱਛਾ।
ਹੂੰ, ਜਿੱਥੇ ਟੇਲਰ ਦਾ ਸਾਰਾ ਸਮਾਨ ਮਿਲਦਾ। ਲੈਸਾਂ, ਬੂਕਰਮ, ਰੀਲ।
ਅੱਛਾ, ਅੱਛਾ! ਸਮਝ ਗਿਆ ਰੀਲਾਂ ਰੀਲਾਂ ਰੁਲਾਂ ਮਿਲਦੀਆਂ ਹੋਣਗੀਆਂ ਉੱਥੇ।
ਹਾਂ ਉੱਥੇ ਟੇਲਰ ਦਾ ਸਾਰਾ ਸਮਾਨ ਮਿਲਦਾ ਹੈ।
ਕਿਹੜੀ, ਕਿਹੜੀ ਜਗ੍ਹਾ ਭਾਜੀ ਦੁਕਾਨ?
ਮੇਨ ਬਾਜ਼ਾਰ ਇੱਥੇ ਹੈਗੀ ਲੋਕਲ।
ਅੱਛਾ, ਅੱਛਾ, ਮਤਲਬ ਸਹੀ ਚੱਲਦੀ ਹੈ ਦੁਕਾਨ ਜਾਂ, ਠੀਕ ਹੈ ਕੰਮ ਚੱਲਦਾ।
ਹੂੰ ਹਜੇ ਤੇ ਅਸੀਂ।
ਹੈਲੋ। ਭਾਜੀ ਆਵਾਜ਼ ਕੱਟ ਕੱਟ ਕੇ ਆ ਰਹੀ। ਅੱਛਾ, ਅੱਛਾ ਨਵੀਂ, ਨਵੀਂ ਖੋਲੀ ਹਜੇ। ਹੈਲੋ।
ਨਵੀਂ, ਨਵੀ ਦੁਕਾਨ ਖੋਲੀ ਹੌਲੀ, ਹੌਲੀ ਚੱਲ ਪਏਗੀ ਭਾਜੀ।
ਹਾਂ ਟਾਈਮ ਲੱਗੇਗਾ ਚੱਲਣ ਨੂੰ।
ਹਾਂਜੀ, ਹਾਂਜੀ। ਹੋਰ ਤੁਸੀਂ ਦੱਸੋ ਤੁਹਾਡੇ, ਮਤਲਬ ਤੁਹਾਡਾ ਕੀ ਕੰਮ ਹੈਗਾ?
ਸਾਡੇ ਭਾਜੀ ਸਾਡੀ ਵੀ ਇੱਕ ਦੁਕਾਨ ਹੈ ਮੇਰੇ ਵੱਡਾ ਭਰਾ ਚਲਾਉਂਦਾ ਦੁਕਾਨ।
ਅੱਛਾ ਕਿਸ ਚੀਜ਼ ਦੀ।
ਕੱਪੜੇ, ਕੱਪੜੇ ਦੀ ਦੁਕਾਨ ਹੈ ਭਾਜੀ‌। ਹਾਂਜੀ ਜਿਹੜੇ ਮੁੰਡੇ ਕੱਪੜੇ ਪਾਉਂਦੇ ਆ ਨਾ। ਮੁੰਡਿਆਂ ਦੇ ਕੱਪੜੇ ਦੀ ਦੁਕਾਨ ਹੈ, ਹਾਂਜੀ। ਹਾਂ, ਹਾਂ ਪੈਂਟ ਸ਼ਰਟ ਹੋ ਗਏ, ਲੋਵਰ ਟੀ ਸ਼ਰਟ ਹੋ ਗਏ, ਮੁੰਡਿਆਂ ਦੇ। ਹਾਂਜੀ, ਹਾਂਜੀ, ਹਾਂਜੀ ਬਿਲਕੁਲ ਹਾਂ ਵਿਆਹ ਦੇ ਕੱਪੜੇ ਪੈਂਟ ਕੋਟ। ਹੋ ਗਿਆ। ਮਨ ਹਾਂ ਮੈਨਸ ਵੀਅਰ ਹਾਂਜੀ ਪੈਂਟ ਕੋਟ। ਕੁੜਤੇ ਪਜਾਮੇ, ਪੈਂਟ ਕੋਟ, ਪੈਂਟ ਸ਼ਰਟ, ਲੋਵਰ ਟੀ ਸ਼ਰਟ, ਸਭ ਹੈ ਭਾਜੀ।
ਓਕੇ ਓਕੇ ਤੇ ਕੱਛੇ ਨਹੀਂ ਮਿਲਦੇ।
ਹੂੰ।
ਹੈਂ!
ਕੱਛਾਂ! ਕੱਛਾਂ ਮਿਲ ਦਾ!
ਹੈਲੋ। ਹੂੰ।
ਅੱਛਾ।
ਹੈਲੋ।
ਕੱਛਾ! ਕੱਛਾ, ਬਨੇਣ ਵੀ ਵੇਚਦੇ ਆ ਭਾਜੀ।
ਹੈਂ!
ਵੇਚਦੇਆਂ ਭਾਜੀ, ਵੇਚਦੇਆਂ ਕੱਛੇ ਬਨੇਣ।
ਮੈਂ ਕਹਿਣਾ ਮੇਰਾ
ਸਭ ਵੇਚ ਲਿਆ ਭਾਜੀ। ਰੁਮਾਲ ਵੀ ਵੇਚ ਤਾਂ ਰੁਮਾਲ।
ਹੋਇਆ ਯਾਰ ਵੇਖੀ।
ਹਾਂ, ਸਭ ਐ ਸਾਡੇ ਕੋਲ, ਭਾਜੀ ਕੱਛਾ ਬਨੀਆਨ। ਹੋਰ।
ਗੰਜੀ ਹੈਗੀ ਏ ਗੰਜੀ।
ਗੰਜ
ਅ ਜਾਗੀ ਹੈਗਾ।
ਗੰਜੀ ਕੀ ਹੁੰਦਾ ਭਾਜੀ।
ਗੰਜੀ ਬਨਿਆ ਬਨਿਆਣ ਨੂੰ ਤਾਂ ਕਹਿੰਦੇ ਨੇ।
ਹੈਗਾ ਹੈਗਾ ਭਾਜੀ ਹੈਗਾ।
ਅੱਛਾ-ਅੱਛਾ, ਮੈਂ ਕਿਹਾ ਕਨਫਰਮ ਕਰਲਾ ਨਾ ਇੱਕ ਵਾਰੀ।
ਨਹੀਂ ਭਾਜੀ ਹੈ ਗੰਜੀ ਵੀ ਐ।
ਅੱਛਾ-ਅੱਛਾ ਠੀਕ।
ਕਛਹਿਰੇ ਵੀ ਕਛਹਿਰੇ ਵੀ ਮਿਲ ਜਾਂਦੇ ਭਾਜੀ।
ਨਾ ਜੀ ਕਛਹਿਰੇ ਨੀ ਪਾਂਦੇ ਪੂਰੇ ਨੀ ਆਂਦਾ ਨਾ ਓ।
ਅੱਛਾ। ਭਾਜੀ ਤੁਸੀਂ ਰਹਿੰਦੇ ਕਿੱਥੇ ਓ?
ਅਸੀਂ ਇੱਥੇ ਤੁਹਾਡੇ ਸ਼ਹਿਰ ਚ ਰਹੀਦਾ ਲੋਕਲ।
ਅੱਛਾ।
ਹਾਂ, ਵੇਖੋ ਦਿਲ ਖੋਲ ਕੇ, ਤੁਹਾਡੇ ਦਿਲ ਚ ਈ ਹੋਵਾਂਗੇ।
ਓ ਹੋ ਦਿਲ ਚ ਈ ਓ ਬਾਈ ਤੁਸੀਂ ਤੇ।
ਹਾਂ ਹਾਂ ਹਾਂ।
ਭਾਜੀ ਤੁਹਾਡੇ ਉੱਥੇ ਕੋਈ ਦੁਕਾਨ ਐ, ਐਵੇਂ ਦੀ ਵੀ ਜਿੱਥੇ ਵਧੀਆ, ਜੇ ਕੱਪੜੇ ਕੁੱਪੜੇ ਮਿਲ ਜਾਂਦੇ ਹੋਲਸੇਲ ਚ।
ਹੋਲਸੇਲ ਚ।
ਹਾਂਜੀ।
ਤੁਸੀਂ ਹੋਲਸੇਲ ਚ ਕੀ ਕਰਨੇ ਨੇ ਕੱਪੜੇ।
ਨਹੀਂ, ਸਾਡੀ ਦੁਕਾਨ ਐ ਨਾ ਫੇਰ ਅੱਗੇ, ਮਤਲਬ ਹੋਲਸੇਲ ਚ ਕੋਈ ਨਵਾਂ ਡੀਲਰ ਮਿਲ ਜੇ ਵਧੀਆ ਜਾ।
ਹਾਂਜੀ ਕੋਈ ਨੀ ਦੱਸ ਦਾਂਗੇ ਦੱਸ ਦਾਂਗੇ, ਬਥੇਰੇ ਹੈਗੇ ਨੇ ਦੱਸ ਦਾਂਗੇ।
ਕੋਈ ਨਾ ਭਾਜੀ ਤੁਹਾਡੀ ਧਿਆਨ ਚ ਹੋਏ ਤੇ ਦੱਸਿਓ।
ਕੋਈ ਨੀ ਕੋਈ ਨੀ।
ਭਾਜੀ ਕਿਤੇ ਘੁੰਮਣ ਨੀ ਗਏ ਛੁੱਟੀਆਂ ਚ।
ਨਾ ਭਾਜੀ, ਐਤਕੀ ਟੈਮ ਨੀ ਲੱਗਿਆ।
ਅੱਛਾ-ਅੱਛਾ।
ਹੂੰ ਹੂੰ।
ਮੈਂ ਤੇ ਭਾਜੀ ਗਿਆ ਸੀ, ਮਨਾਲੀ ਹੁਨੇ। ਪੰਜ ਛੇ ਦਿਨ ਪਹਿਲੇ ਮਨਾਲੀ ਮਨਾਲੀ। ਮਨਾਲੀ ਹਾਂਜੀ, ਦੋਸਤਾਂ ਨਾਲ ਘੁੰਮ ਆਏ ਆ।
ਘੁੰਮ ਆਏ ਓ ਕਿਹੋ ਜਾ ਸੀ ਮੌਸਮ?
ਇੱਕਦਮ ਵਧੀਆ ਬਸ ਮਜ਼ਾ ਆਗਿਆ। ਹੋਰ ਠੰਡਾ ਮੌਸਮ।
ਠੰਡਾ ਸੀ ਮੌਸਮ।
ਬਾਈ ਬਿਲਕੁਲ।
ਬਰਫ਼ ਪੈ ਰੀ ਜੀ।
ਹਾਂਜੀ।
ਬਰ ਬਰਫ
ਬਰਫ਼ ਹਾਂਜੀ ਪੈ ਰੀ ਸੀ ਬਰਫ਼ ਵੀ ਬੜੀ ਤੇਜ਼ ਪੈ ਰੀ ਸੀ ਬਰਫ਼
ਇਸ ਟਾਇਮ ਕਿਹੜੀ ਬਰਫ ਪੈ ਰੀ
ਪੈ ਰੀ ਸੀ ਭਾਜੀ ਪੈ ਰੀ ਸੀ।
ਫਰਿੱਜ਼ ਚੋ ਕੱਢ ਕੇ ਪਾਈ ਸੀਗੀ। ਹੈਲੋ।
ਹਾਂਜੀ, ਫਰਿੱਜ਼ ਆਪਣੇ ਘਰੋਂ ਲੈ ਗਿਆ ਸੀ ਭਾਜੀ ਬਰਫ਼ ਮੈਂ ਉੱਥੋਂ ਗੇਰ ਤੀ ਓਥੇ ਜਾ ਕੇ
ਤੇ ਫਿਰ ਮਨਾਲੀ ਕੀ ਕਰਨ ਗਏ ਸੀ ਪਹਾੜ ਵੇਖਣ? ਨਈ, ਜੇ ਬਰਫ਼ ਘਰੋਂ ਲੈ ਮਨਾਲੀ ਕੀ ਕਰਨ ਗਏ ਸੀ?
ਬਸ ਭਾਜੀ ਐਵੇਂ ਸ਼ੌਂਕ ਸੀ ਘੁੰਮਣ ਦਾ ਪੈਸਾ ਹੈ ਤੇ ਉਹਨੂੰ ਕਿੱਥੇ ਤੇ ਲਗਾਨਾ ਈ ਐ ਪੈਸਾ।
ਖਰਚ ਤੇ ਕਰਨਾ ਈ ਐ ਪੈਸਾ। ਹੈਲੋ। ਹੈਲੋ।
ਹੈਲੋ, ਮੈਂ ਕਿਹਾ ਕੀ ਕਹਿ ਰੇ ਓ ਤੁਸੀਂ ਲਾਸਟ ਲੈਨ ਕੀ ਬੋਲੀ ਏ।
ਮੈਂ ਕਹਿ ਰਿਆ ਭਾਜੀ ਪੈਸਾ ਇੰਨਾ ਖਰਚ ਤੇ ਕਰਨਾ ਈ ਐ ਕਿਤੇ ਨਾ ਕਿਤੇ।
ਚਲੋ ਥੋੜਾ ਸਾਨੂੰ ਦੇ ਦਿਓ ਫਿਰ ਕੱਲ।
ਕੋਈ ਨੀ ਭਾਜੀ ਤੁਹਾਨੂੰ ਦੇ ਦਾਂਗੇ ਬਸ।
ਲਿਆਈ ਦੋ ਤਿੰਨ ਪੇਟੀਆਂ ਹੋਰ।
ਓਕੇ ਭਾਜੀ ਚਲੋ ਭਾਜੀ ਫਿਰ ਕਰਦਿਆਂ ਬਾਚੋਂ ਹੈ ਗੱਲ
ਓਕੇ ਭਾਜੀ ਓਕੇ ਠੀਕ ਐ ਗੁਡ ਨਾਈਟ।
ਗੁੱਡ ਨਾਈਟ ਭਾਜੀ ਗੁੱਡ ਨਾਈਟ।
ਬਸ